ਹੈ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਚਾਲ
ਬਸ ਵਧੀਆ, ਤੁਸੀਂ ਦੱਸੋ ਕਿਵੇਂ ਹੋ
ਅਸੀਂ ਵੀ ਠੀਕ, ਤੁਸੀਂ ਦੱਸੋ
ਬਸ ਵਧੀਆ ਇਕਦਮ ਹੁਣੀ ਬਸ ਇਸ ਤਰ੍ਹਾਂ ਹੀ, ਸੋਸ਼ਲ ਮੀਡੀਆ ਦੇਖ ਰਹੀ ਸੀ।
ਹਾਂਜੀ, ਮੈਂ ਵੀ ਦੇਖ ਰਹੀ ਸੀ, ਕੁਝ ਟਾਈਮ ਪਹਿਲਾਂ, ਕਾਫੀ ਕੁਝ ਮਤਲਬ ਨੇਆ ਆਇਆ ਏ
ਉਓਹੀ ਉ ਉਹੀ ਸੋਸ਼ਲ ਮੀਡੀਆ ਤੇ ਮਤਲਬ ਹੁਣ ਅੱਜ ਕੱਲ੍ਹ ਤੇ ਲੋਕਾਂ ਨੂੰ, ਪਹਿਲੇ ਤਾਂ ਜਨਾਨੀਆਂ ਜਨਾਨੀਆਂ ਨਾਲ ਗੱਲ ਕਰਕੇ ਪਤਾ ਚੱਲ ਜਾਂਦਾ ਸੀ ਕੀ ਕਿੱਧਰ ਚੱਲ ਰਿਹਾ ਹੈ ਕੀ ਨਹੀਂ, ਅੱਜ ਕੱਲ੍ਹ ਤਾਂ ਕਿਸੇ ਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ, ਫੋਨ ਹੀ ਹੈ।
ਜੀ ਸੋਸ਼ਲ ਮੀਡੀਆ ਤੇ ਹੀ ਐ, ਸਭ ਕੁਛ ਉੱਥੇ ਹੀ ਆ
ਉਹੀ
ਹਾਂਜੀ, ਬਹੁਤ ਨਵੀਆਂ ਨਵੀਆਂ ਚੀਜ਼ਾਂ ਆ ਚੁੱਕੀਆਂ
ਉਹੀ ਉਹੀ ਹੋਈ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਲੋਕੀ ਪੈਸਾ ਕਮਾ ਰਹੇ ਨੇ ਅੱਗੇ ਵੱਧ ਰਹੇ ਨੇ, ਬੱਚੇ ਤੇ ਬੱਚੇ, ਵੱਡੇ ਤੇ ਵੱਡੇ
ਬਜ਼ੁਰਗ ਵੀ ਹੁਣ ਕਰ ਰਹੇ ਨੇ ਵੈਸੇ
ਉਹੀ ਉਹੀ ਸੋਸ਼ਲ ਮੀਡੀਆ ਬਹੁਤ ਵੱਡਾ ਪਲੇੈਟਫਾਰਮ ਮਿਲ ਗਿਆ, ਐਕਚੁਲੀ ਲੋਕ
ਹਾਂਜੀ ਮਤਲਬ ਇੱਕ ਇ ਇਹਤ ਤੋਂ ਕਮਾਈ ਬਹੁਤ ਹੀ ਆਸਾਨੀ ਹੋ ਗਈ ਹੈ, ਕਮਾਈ ਕਰਨ ਦੀ। ਬਹੁਤ ਲੋਕ ਕਰ ਰਹੇ ਨੇ, ਤੇ ਬਹੁਤ ਲੋਕ ਕਰ ਚੁੱਕੇ ਨੇ।
ਉਹ ਤਾਂ ਹੈ, ਜਿੱਦਾਂ ਤੁਸੀਂ ਲੈ ਲਓ ਫੇਸਬੁੱਕ ਲੈ ਲੋਓ, ਯੂਟਿਊਬ ਲੈ ਲਓ ਇੰਸਟਾਗ੍ਰਾਮ ਲੈ ਲਓ
ਔ ਤੋਂ ਵੀ ਬਹੁਤ ਪੈਸਾ ਕਮਾ ਰਹੇ ਨੇ
ਉਹ ਤੇ ਹੈ ਹੀ ਹੈ। ਇਨਫਲੂਐੰਸਰ ਬਣ ਕੇ, ਇੰਨਾ ਪੈਸਾ ਕਮਾ ਰਹੇ ਲੋਕੀ ਡੇਲੀ ਉਹੀ, ਡੇਲੀ ਵਲੋਗਿੰਗ ਕਰਦੇ ਨੇ ਮਤਲਬ ਰੋਟੀ ਪਾਣੀ ਦੇ ਵੀਡੀਓ, ਜੋ ਰੋਟੀ ਪਾਣੀ ਚ ਹੈ ਜੋ ਜਿੰਮ ਵਿੱਚ ਜਾਂਦਾ ਹੈ, ਫਿਟਨੈਸ ਉੱਤੇ, ਉਹ ਬਣਾਉਂਦਾ ਹੈ, ਬੱਚੇ ਬੱਚੇ ਵੀ ਫਿਟਨੈਸ ਉੱਤੇ ਬਣਾਉਂਦੇ ਪਏ ਨੇ, ਤੇ ਸ਼ਬਦ ਕੀਰਤਨ ਕਰਦੇ ਨੇ ਇੱਥੇ ਹੀ ਮਤਲਬ, ਬਹੁਤ ਅੱਛਾ ਪਲੈਟਫਾਰਮ ਮਿਲ ਗਿਆ ਲੋਕਾਂ ਨੂੰ
ਵੀ ਬਹੁਤ ਜ਼ਿਆਦਾ, ਮਤਲਬ ਇਹਨਾਂ ਨੇ ਐਡਵਾਂਸ ਹੋ ਚੁੱਕੇ ਆ, ਬਹੁਤ ਅੱਗੇ ਚੱਲ ਚੁੱਕੇ ਨੇ
ਉਹ ਤੇ ਹੈ, ਅੱਜ ਕੱਲ੍ਹ ਤੇ ਕਿੰਨੇ ਹੀ ਕੋਰਸ ਹੈਗੇ, ਪੜ੍ਹਾਈ ਬਸ ਵੀ, ਬੱਚਿਆਂ ਦੀ ਐਜੂਕੇਸ਼ਨ ਹਾਂਜੀ
ਹਾਂਜੀ ਹਾਂਜੀ, ਹੋਰ ਨਾਲੇ
ਹ
ਆਸਾਨੀ ਨਾਲ ਅਸੀਂ ਜਿਵੇਂ ਦੁਕਾਨ ਡਾਲੀ ਹੋਈ ਆ, ਉਹਦੀ ਆਪਾਂ ਮਾਰਕੀਟਿੰਗ ਵੀ ਕਰ ਸਕਦੇ ਆਂ।
ਹਾਂ ਅੱਜ ਕੱਲ ਤੇ, ਡਿਜੀਟਲ ਮਾਰਕੀਟਿੰਗ ਹੈਗੀ ਹੈਗੀ ਹੈ
ਹਾਂ ਤੇ ਉਹ ਤੋਂ ਵੀ ਕਿੰਨਾ ਪੈਸਾ ਆ ਰਿਹਾ ਹੈ
ਉਹ ਤੇ ਜਿੱਦਾਂ ਹੁਣ ਤੁਸੀਂ ਅਹ ਸੋਚੋ ਕਿ ਕੋਈ ਦੁਕਾਨ ਤੁਸੀਂ ਪਾਈ ਹੋਈ ਹੈ ਜਿਹੜੀ ਵੀ ਪ੍ਰੋਡਕਟ ਦੀ। ਤੇ ਤੁਸੀਂ ਐਮਾਜ਼ਾਨ ਤੇ ਵੀ ਉਹ ਸੈਲਰਸ਼ਿਪ ਲੈ ਕੇ ਤੁਸੀਂ ਐਜ ਅ ਸੈਲਰ ਤੁਸੀਂ ਕੰਮ ਕਰ ਸਕਦੇ ਹੋ।
ਹਾਂਜੀ ਕਰ ਸਕਦੇ ਐ।
ਹਾਂਜੀ ਮੈਂ ਉਸਦੇ ਬਾਰੇ ਵੀ ਪੜ੍ਹਾਈ ਕੀਤੀ ਸੀ ਥੋੜ੍ਹੀ ਜਿ। ਤੇ ਐਮਾਜ਼ੋਨ ਤੇ ਬਸ ਉਹ ਸੈਲਰਸ਼ਿਪ ਦਾ ਫੋਰਮ ਫਿਲਅਪ ਕਰਨਾ ਮੇਲ ਆਈ ਡੀ ਪਾ ਕੇ ਆਪਣੀ ਕੰਪਨੀ ਦਾ ਨਾਂ ਪਾਉਣਾ। ਤੇ ਤੁਸੀਂ ਦੀ ਪ੍ਰੋਡਕਟ ਘਰ ਤੋਂ ਹੀ ਉਹ ਲੈ ਜਾਏਗੇ ਔਰ ਜਿ ਤਦ ਉਸਨੂੰ ਔਨਲਾਈਨ ਦਿਖਾਏਗੀ ਕਿ ਤੁਸੀਂ ਦਾ ਪ੍ਰੋਡਕਟ ਕਿਸੇ ਨੇ ਬੁੱਕ ਕਿਤਾ। ਤੁਸੀਂ ਬਸ ਘਰ ਤੋਂ ਹੀ ਸਮਾਨ ਪੈਕ ਕਰਕੇ ਦੇਣਾ ਹੈ।
ਹਾਂਜੀ ਇਹ ਵੀ ਹੈਗਾ ਹੈ। ਮਤਲਬ ਅਸੀਂ ਜੋ ਬਾਹਰ ਬੈਠੇ ਨੇ ਉਹਨਾਂ ਨਾਲ ਵੀ ਕਨੈਕਟ ਕਰ ਸਕਦੇ ਹ ਥਰੂ ਇਟ। ਕਿ ਅਸੀਂ ਇੱਧਰ ਸਮਾਨ ਉੱਧਰ ਭੇਜ ਸਕਦੇ ਹਾ ਇੱਸੀਲੀ।
ਉਹ ਤੇ ਹੈ ਹੀ ਹੈ। ਨਾਲੇ ਤੁਸੀਂ ਇੰਸਟਾਗ੍ਰਾਮ ਖੋਲੋਗੇ ਨਾ ਕਦੀ ਤੇ ਇਹ ਦੇਖਿਓ। ਕਿ ਕਿੰਨੇ ਵਧੀਆ ਵਧੀਆ ਪੰਜਾਬ ਦੇ ਸੂਟ ਅਸੀਂ ਕਿਧਰੋਂ ਦੀ ਵੀ ਬਹਿ ਕੇ ੳਡਰ ਕਰ ਸਕਦੇ ਨੇ।
ਹਾਂਜੀ ਕਰ ਸਕਦੇ ਹਾਂ।
ਕਿੰਨੀ ਸਹੂਲੀਅਤ ਹੋ ਗਈ ਹੈ ਸਾਨੂੰ ਸੋਸ਼ਲ ਮੀਡਿਆ ਦੀ।
ਹਾਂਜੀ ਬਹੁਤ ਹੋ ਗਈ ਆ ਮੈਂ ਖ਼ੁਦ ਸੋਸ਼ਲ ਮੀਡਿਆ ਤੋਂ ਮਤਲੱਬ ਲੈਂਗੁਏਜ ਵਗੈਰਾ ਵੀ ਸਿੱਖ ਰਹੀ ਹਾਂ ਇੰਸਟਾਗ੍ਰਾਮ ਤੋਂ। ਤੇ ਬਹੁੱਤ ਜ਼ਿਆਦਾ ਹੈ ਇਹ ਮਦੱਦ ਕਰਦੇ ਆ।
ਅੱਛਾ ਬਹੁੱਤ ਵਧੀਆ ਕਿਹੜੀ ਲੈਂਗੁਏਜ ਸਿੱਖ ਰਹੇ ਹੋ ਉਸ ਤਰਾਂ ਤੁਸੀਂ।
ਵੈਸੇ ਜਰਮਨ ਸਿੱਖ ਰਹੀ ਹਾਂ।
ਅੱਛਾ ਜਰਮਨ ਦੀ ਬਹੁਤ ਵਧੀਆ ਲੈਂਗੁਏਜ ਹੈ ਜਰਮਨ ਸਪੈਨਿਸ਼ ਦਾ ਅੱਗੇ ਬਹੁਤ ਸਕੋਪ ਹੈਗਾ ਹੈ।
ਹਾਂਜੀ ਹਾਂਜੀ ਸੋਸ਼ਲ ਮੀਡੀਆ ਤੋਂ ਈ ਮੈਨੂੰ ਪਤਾ ਲੱਗਾ ਸੀ ਤੇ ਮੈਂ ਉਥੋਂ ਉੱਥੋਂ ਹੀ ਸਿੱਖਣਾ ਅ ਮਤਲੱਬ ਸ਼ੁਰੂ ਕੀਤਾ।
ਨਹੀਂ ਨਹੀਂ। ਬਹੁੱਤ ਵਧੀਆ ਕਿਉਂਕਿ ਕੀ ਹੈ ਕਿ ਅੱਗੇ ਜਾ ਕੇ ਨਾਂ ਇਹ ਲੈਂਗੁਏਜ ਦਾ ਵੀ ਕੰਮ ਆਉਂਦਾ ਹੈ ਬਾਹਰ। ਬਾਹਰ ਦੇ ਦੇਸ਼ਾਂ ਤੋਂ ਸਾਨੂੰ ਘਰ ਬਹਿ ਕੇ ਵਰਕ ਫਰੋਮ ਹੋਮ
ਹ
ਤੇ ਬਹੁੱਤ ਸਹੂਲੀਅਤ ਹੁੰਦੀ ਸਭ ਚੀਜ਼ਾਂ ਦੀ
ਓਹੀ ਨਾ ਕਿ ਘਰ ਬੈਠੇ ਅਸੀਂ ਕਰ ਸਕਦੇ ਹਾਂ ਸਾਨੂੰ ਜਾਣ ਦੀ ਲੋੜ ਨਹੀਂ ਪਏਗੀ। ਇਹ ਵੀ ਇੱਕ ਬਹੁਤ ਜ਼ਿਆਦਾ ਮਤਲਬ ਮਦਦ ਕਰਦਾ ਹੈ ਹਨ।
ਉਹ ਤਾਂ ਹੈ ਦੇਖੋ ਅ ਜਿਹੜਾ ਕੰਮ ਤੁਸੀਂ ਜਾ ਕੇ ਔਫੀਸ ਵਿੱਚ ਕਰੋਗੇ। ਤੇ ਇੱਕ ਤਾਂ ਤੁਸੀਂ ਖੱਜਲ ਹੋਓਗੇ ਜਾਣ ਦੇ ਵਿੱਚ ਪੈਸਾ ਲਗਾ ਕੇ ਜਾਓ। ਤੇ ਪੈਟਰੋਲ ਲਗਾ ਕੇ ਜਾਓਗੇ ਗੱਡੀ ਦਾ ਹੈ ਕੇ ਨਹੀ ਟ੍ਰੈਵਲਿੰਗ ਟਾਈਮ ਜੌ ਸਿੱਧਾ ਬਚੱਦਾ ਹੈ ਘਰ ਤੋਂ ਕੰਮ ਕਰਨ ਨਾਲ ਉਹ ਨਾਲੇ ਕੀ। ਬਾਅਦ ਚੋਂ ਕਿ ਕੱਪੜਾ ਲੱਤਾ ਇਹ ਸਭ ਵੀ ਦੇਖਣਾ ਪੈਂਦਾ ਆ।
ਹਾਂਜੀ ਇਹ ਵੀ ਦੇਖਣਾ ਪੈਣਾ ਮਹਿੰਗਾਈ ਵੀ ਬੱਹੁਤ ਜ਼ਿਆਦਾ ਜਾਣਾ ਵੀ ਉੱਥੇ ਕਿਹੜਾ ਸੌਖਾ ਹੈ।
ਉਹ ਤੇ ਹੈ ਹੀ ਹੈ ਜਾਣਾ ਸੌਖਾ ਨਹੀਂ ਹੈ ਬਿਲਕੁੱਲ ਵੀ ਇੰਨਾ ਬੰਦਾ ਥੱਕ ਜਾਂਦਾ ਨਾ ਆਉਣ ਤੋਂ ਬਾਅਦ ਐਵੇਂ ਲੱਗਦਾ ਹੈ ਕਿ ਬੱਸ ਕੁੱਛ ਨਾ ਕੰਮ ਕਰੋ ਤੁਸੀਂ।
ਹਾਂਜੀ ਕੁੱਛ ਨਾ ਕਰੋ ਬੱਸ ਏਹੇ ਹੀ ਕੰਮ ਹੈ।
ਉਹੀ ਉਹੀ ਉਹੀ ਇਹਨਾਂ ਤੇ ਉਹੀ ਜਾਂਦਾ ਹੈ ਸਰੀਰਾਂ ਨਾਲ।
ਹਾਂਜੀ ਹੋ ਜਾਂਦਾ ਹੈ।
ਤੇ ਉਹ ਤੇ ਅੱਛਾ ਹੈ ਕਿ ਇੱਕ ਵਰਕ ਫਰੋਮ ਹੋਮ ਵੀ ਮਿਲ ਜਾਏਗਾ ਉਹਨਾਂ ਨੇ ਬਾਹਰ ਦੀ ਕਮ ਕੰਪਨੀਆਂ ਨਾਲ ਕੰਮ ਕਰਕੇ ਡੋਲਰ ਚੱ ਇੰਡੀਆ ਦੇ ਵਿੱਚ ਬਹਿ ਕੇ ਡੋਲਰ ਚੱ ਪੈਸਾ ਕਮਾਓ ਤੇ ਹੋਰ ਕੀ ਵਧੀਆ ਗੱਲ ਹੈ।
ਹਾਂ ਇਹ ਬਹੁੱਤ ਗੱਲ ਵਧੀਆ ਇਹ ਤਾਂ ਬਹੁਤ ਮਤਲੱਬ ਜਿਹਨੂੰ ਕਹਿੰਦੇ ਆ ਕਿ ਐਡਵਾਂਸ ਹੋ ਚੁੱਕਿਆ ਹੁਣ। ਕਈ ਸਾਈਟ ਕੁੱਛ ਵੀ ਬਣਾਂਦੇ ਨੇ, ਉਹ ਵੀ ਮਤਲੱਬ ਬਾਹਰ ਦੇ ਦੇਸ਼ ਦੇ ਨਾਲ ਲਿੰਕ ਹੁੰਦੀ ਹੈ। ਓਹਤੋਂ ਵੀ ਆਪਾਂ ਕਮਾ, ਕਮਾ ਸਕਦੇ ਆਂ।
ਉਹ ਤਾਂ ਹੈਹੀ ਏ, ਨਾਲੇ ਦੇਖੋ ਹੁਨ ਅੱਜ ਦੀ ਜਨਰੇਸ਼ਨ ਜਿਹੜੀ ਹੈ, ਉਹ ਇੱਥੇ ਓਹਦੀ ਬਾਹਰ ਜਾਂਦੀ ਹੈ, ਆਪਣੇ ਮਾਪੇ ਨੂੰ, ਪੂਰੀ ਫੈਮਿਲੀ ਨੂੰ ਛੱਡਕੇ ਕਿੰਨੇ-ਕਿੰਨੇ ਸਾਲ ਉਥੇ ਕੰਮ ਕਰਦੇ, ਇੰਨਾ ਪੈਸਾ ਵੀ ਲਗਾਕੇ ਜਾਂਦੇ, ਤੇ ਉਹ ਸੋਚੇ ਕਿ ਉਹ ਇਧਰੋਂ ਦੀ ਡੋਲਰ ਅਸੀਂ ਕਮਾ ਰਹੇ, ਇੱਧਰ ਬਹਿਕੇ ਤਾਂ ਹੋਰ ਕੀ ਚਾਹੀਦਾ।
ਹਾਂਜੀ। ਹੋਰ, ਨਾਲ ਫੈਮਲੀ ਦਾ ਸਾਥ ਵੀ ਹੋਇਗਾ।
ਹਾਂ, ਉਹ ਤੇ ਹੈਹੀ ਹੈ, ਫੈਮਲੀ ਦੇ ਸਾਥ ਰਹਿਕੇ, ਨਾਲ ਰਹਿਕੇ, ਰੋਟੀ-ਪਾਣੀ ਦੇ ਉੱਤੇ ਆਪਣਾ ਘਰ ਬਹਿਕੇ ਆਰਾਮ ਨਾਲ ਰ੍ਹੋ ਰੋਟੀ-ਪਾਣੀ ਤੇ ਵੀ ਧਿਆਨ ਦੇਕੇ, ਤੁਸੀਂ ਕੰਮ ਕਰ ਸਕਦੇ ਹੋ।
ਹਾਂਜੀ।
ਇਹ ਸਹੂਲੀਅਤ ਤੇ, ਹੈਹੀ ਹੈ।
ਹਾਂਜੀ-ਹਾਂਜੀ, ਹੋਰ
ਨਾਲੇ ਸੋਚ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਦੇਖਦੇ ਨੇ, ਅੱਜ-ਕਲ ਨਿਊਜਾਂ ਵੀ ਇਨੀਆਂ ਆਂਦੀਆਂ ਹੈ। ਕੀ, ਕੀ ਬੋਲਣਾ ਤੁਸੀਂ ਨੂੰ, ਕੀ ਕਿੰਨੀ ਚੀਜ਼ਾਂ ਚੱਲ ਰਹੀ ਹੈ, ਦੁਨੀਆਂ'ਚ ਕੀ-ਕੀ ਚੱਲ ਰਿਹਾ ਹੈ। ਕਿ ਨਹੀਂ, ਮਹਿੰਗਾਈ, ਹ ਮਹਿੰਗਾਈ ਇਹਨੀ ਆ ਗਈ ਹੈ। ਇੱਕ ਤੇ ਮਹਾਰਾਸ਼ਟਰਾ ਵਿੱਚ, ਮਹਾਰਾਸ਼ਟਰਾ ਵਿੱਚ ਤੇ ਹੁਣ ਐਵੇਂ ਚੱਲ ਰਿਹਾ ਹੈ, ਕਿ ਕਿੰਨੇ ਹੀ ਲੋਕ ਕਿ, ਕਿੰਨੇ ਹੀ ਮਤਲਬ ਬੱਚੇ ਹੈਗੇ ਨੇ ਨਾ ਉਹ ਕਿਡਨੈਪ ਹੁੰਦੇ ਪਏ ਨੇ, ਕੁੜੀਆਂ ਸਪੈਸ਼ਲੀ
ਹਾਂਜੀ, ਇੱਥੇ ਬਹੁਤ ਜ਼ਿਆਦਾ ਲਬ ਅੰਤਸਰ ਹੈਗਾ ਏ।
ਹਾਂ, ਇੱਥੇ ਵੀ ਨਾਲੇ
ਹ।
ਅੱਛਾ। ਨਹੀਂ-ਨਹੀਂ ਬਹੁਤ ਹੈਗਾ ਏ, ਹੁਣ ਚੱਲ ਹੀ ਰਿਹਾ ਬਹੁਤ ਵੱਡਾ ਰੈਕੇਟ ਹੈ, ਐਕਚੁਲੀ।
ਲੇਕਿਨ ਪੁਲਿਸ ਵੀ ਕੁਛ ਨਹੀਂ ਕਰ ਪਾ ਰਹੀ, ਗਵਰਮੈਂਟ ਵੀ ਇਨਾ ਕੁਛ ਫੜ ਨਹੀਂ ਪਾ ਰਹੀ। ਜਿਹੜੇ ਬੰਦੇ ਸਾਹਮਣੇ ਮਿਲ ਜਾਂਦੇ, ਫੜ ਲਿੱ ਤਾ ਲੇਕਿਨ ਜਿਹੜਾ ਰੈਕੇਟ ਚਲਾ ਰਹੇ ਨੇ ਮੇਨ, ਉਹ ਕੰਮ ਤੇ ਹੁੰਦਾ ਹੀ ਨਹੀਂ ਪਿਆ ਨਾ।
ਹਾਂਜੀ ਉਹ ਵੀ ਨਹੀਂ ਹੁੰਦਾ, ਨਾਲੇ ਲੋਕ ਸੋਸ਼ਲ-ਮੀਡੀਆ ਤੋਂ ਅਵੇਅਰ ਵੀ ਹੋਣਡੇ ਨੇ। ਤੇ, ਕੀ-ਕੀ ਚੱਲ ਰਿਹਾ ਏ। ਹਨਾ ਦ, ਦੇਸ਼ਾਂ ਦੇ ਵਿੱਚ ਆਪਾਂ, ਮਤਲਬ ਲਾਗੇ-ਚਾਗੇ ਕੀ ਚੱਲ ਰਿਹਾ ਆ ਸਾਡੇ।
ਉਹੀ-ਉਹੀ-ਉਹੀ, ਉਹ ਤਾਂ ਹੈਹੀ ਹੈ, ਨਾਲੇ ਅੱਜ-ਕੱਲ ਸਭ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਏ, ਇੰਨਾ ਸੋਸ਼ਲ-ਮੀਡੀਆ ਹੈ, ਲੋਕ ਲੋਕੀ ਦੇਖਦੇ ਨੇ, ਹੈ, ਕੀ ਨਹੀਂ। ਤੇ ਸਭ ਨੂੰ ਅਵੇਅਰ ਹੋਣ ਦੀ ਲੋੜ ਹੈਗੀ ਹੈ, ਕਿਉਂਕਿ ਕੀ ਏ, ਕਿ ਬੱਚੇ ਕੀ, ਵੱ ਵੱਡੇ ਵੀ ਸੇਫ ਨਹੀਂ ਹੈ, ਕੋਈ ਵੀ ਸੇਫ ਨਹੀਂ ਹੈ, ਇੱਥੇ।
ਛੋਟੇ-ਛੋਟੇ ਬੱਚੇ ਵੀ, ਸੇਫ ਨਹੀਂ ਹੈ।
ਓਹੀ-ਉਹੀ ਕੋਈ ਵੀ ਸੇਵ ਨਹੀਂ ਹੈ ਹੁਣ, ਕਿਉਂਕਿ ਸਭ ਨੂੰ ਆਪਣੀ ਅਵੇਅਰਨੈਸ ਖੁਦ ਹੀ ਰੱਖਣੀ ਪਏਗੀ, ਕਿ ਇੰਨੀ ਚੀਜ਼ਾਂ ਸੋਸ਼ਲ-ਮੀਡੀਆ ਦੇ ਉੱਤੇ ਦੇਖ ਰਹੇ ਹੋ। ਹੈ, ਕੀ ਨਹੀਂ? ਤੇ ਧਿਆਨ ਰੱਖਣਾ ਖੁਦ ਹੀ ਬਹੁਤ ਜ਼ਰੂਰੀ ਹੈ, ਦਰਵਾਜ਼ਾ ਖੋਲਣਾ ਹੈ, ਤੇ ਦੇਖਕੇ ਖੋਲੋ।
ਹਾਂਜੀ, ਤੇ ਨਾਲ ਤੇ ਹੁਣ, ਅ ਸੋਸ਼ਲ-ਮੀਡੀਆ ਤੇ ਇਹ ਵੀ ਹੋਗਿਆ ਕਿ, ਅਗਰ ਕਿਸੇ ਨਾਲ ਫਰੋਡ ਹੁੰਦਾ ਹੈ ਨਾ, ਤੋ ਤੁਹਾਨੂੰ ਅਵੇਅਰ ਕਰਦਾ ਐ। ਉਹ ਦੱਸਦਾ ਪਿਆ, ਅ, ਹਨਾ।
ਅੱਜ-ਕਲ ਤੇ ਫਰੌਡ ਤੇ ਬਹੁਤ ਹੁੰਦਾ ਪਿਆ, ਅੱਜ-ਕਲ ਜਿੱਦਾਂ ਕਿ ਤੁਸੀਂ ਲੈਲੋ ਕਿ ਕੋਈ, ਕੌਲ ਕਰਦਾ ਏ, ਅੱਗਿਓ ਦੀ ਔਰ ਚੱਕਦਾ ਨੀ ਆਵਾਜ਼ ਨੀ ਆਉਂਦੀ ਉਸ ਦੀ ਹੈ ਕੀ ਨਹੀਂ ਤੇ ਉਹ ਸਾਡੇ ਅਕਾਊਟ ਤੋਂ ਪੈਸਾ ਕੱਟ ਜਾਂਦਾ। ਉਹ ਵੀ ਫਰੋਡ ਹੀ ਇੱਕ ਕਿਸਮ ਦਾ।
ਹਾਂਜੀ ਹਾਂਜੀ।
ਉਹ ਵੀ ਇੱਕ ਕਿਸਮ ਦਾ ਫਰੋਡ ਹੈ।
ਤਾਂ ਅਵੇਅਰ ਹੋ ਜਾਂਦਾ ਨਾ ਕਿ ਉਹ ਕਿਸੇ ਹੋਰ ਨਾ ਹੋਏ ਚੀਜ਼। ਇਹ ਵੀ ਬਹੁਤ ਇੱਕ ਹਨਾ ਫਾਇਦਾ ਇੱਕ।
ਅੱਜ ਕੱਲ ਤੇ ਮੈਂ ਇਹ ਵੀ ਫਰੋਡ ਸੁਣਿਆ ਹੈ ਸੋਸ਼ਲ ਮੀਡੀਆ ਉੱਤੇ। ਕੀ ਪਿੱਛੇ ਹੋ ਰਿਹਾ ਸੀ ਔਰ ਬਹੁਤ ਲੋਕਾਂ ਨਾਲ ਹੋ ਵੀ ਗਿਆ ਕਿ ਕੋਈ ਵੀ ਲੋਕ ਫੋਨ ਕਰਦੇ ਨੇ ਔਰ ਬੋਲਦੇ ਨੇ ਕਿ ਅਸੀਂ ਪੁਲਿਸ ਹੈਗੇ ਨੇ। ਤੁਹਾਡਾ ਜੀ। ਮੁੰਡਾ ਅਸੀਂ ਫੜ ਲਿਆ ਹੈ ਤੇ ਤੁਸੀਂ ਇੰਨੇ ਪੈਸੇ ਲੈ ਕੇ ਹੁਣ ਹੁਣ ਆ ਜਾਓ। ਤੁਸੀਂ ਔਨਲਾਈਨ ਟਰਾਂਸਫਰ ਕਰੋਗੇ ਤੇ ਅਸੀਂ ਛੱਡਾਂਗੇ ਉਹਨਾਂ ਨੂੰ।
ਸਾਨੂੰ ਵੀ ਪਿੱਛੇ ਜਿਹੇ ਆਇਆ ਸੀ ਕਿ ਅਸੀਂ ਆਰਮੀ ਤੋਂ ਗੱਲ ਕਰ ਰਹੇ ਹਾਂ ਉਹ ਸਾਡੇ। ਫੋਨ ਨੰਬਰ ਦੀ ਮਤਲਬ ਜਾਣਕਾਰੀ ਲੈ ਰਿਹਾ ਸੀ। ਤੇ ਅਸੀਂ ਫਿਰ ਉਹ ਕੱਟ ਤਾਂ ਮਤਲਬ ਬਲੋਕ ਚ ਡਾਲਤਾ ਫਿਰ
ਹਾਂ ਨਹੀਂ ਨਹੀਂ ਅੱਜ ਕੱਲ ਇਹ ਫਰੋਡ ਹੋ ਹੀ ਰਿਹਾ ਹੁਣ ਪਿੱਛੇ। ਅਸੀਂ ਨਾ ਫੋਰ ਵੀਲਰ ਦੇਖ ਰਹੇ ਸੀ ਤੇ ਫੇਸਬੁੱਕ ਦੇ ਉਹ ਮਾਰਕੀਟ ਪਲੇਸ ਹੈਗੀ ਹੈ ਜਗ੍ਹਾ। ਉੱਧਰ ਦੇਖ ਰਹੇ ਸੀ। ਤੇ ਇੱਕ ਫੌਜੀ ਨੇ ਅਹ ਐਫ ਆਈ ਆਰ ਹੋਏ ਸੀ ਮਤਲਬ। ਪਹਿਲੇ ਤਾਂ ਪਤਾ ਨਹੀਂ ਸੀ ਕਿ ਉਹ ਫੌਜੀ ਤੇ ਉਹਨੇ ਪਾਇ ਹੋਇਆ ਸੀ। ਪੰਜਾਹ ਹਜ਼ਾਰ ਦੀ ਗੱਡੀ ਫੋਰ ਵੀਲਰ ਇੰਨੀ ਸਸਤੀ ਤੇ ਅਸੀਂ ਵੀ ਸੋਚਿਆ ਤੇ ਉਹਨੇ ਕਿਹਾ ਤੁਸੀਂ ਪਹਿਲੇ ਪੈਸੇ ਭੇਜੋ ਤੇ ਮੈਂ ਫਿਰ ਗੱਡੀ ਤੁਸੀਂ ਲੈਣ ਨੂੰ ਆ ਦੋ ਪਹਿਲੇ ਲੇਕਿਨ ਪੈਸੇ ਭੇਜੋ ਤੇ ਉਹ ਇੱਕ ਕਿਸਮ ਦਾ ਫਰੋਡ ਸੀਗਾ
ਫਰੋਡ ਸੀ ਉਹਨੇ ਪਹਿਲਾਂ ਮੰਗੇ ਹੈਨਾ
ਉਹੀ ਪਹਿਲਾਂ ਮੰਗੇ ਫਿਰ ਗੱਡੀ ਲੈਣ ਨੂੰ ਆ ਜਾਓ ਅਸੀਂ ਕਿਹਾ ਨਹੀਂ ਤੂੰ ਸਾਨੂੰ ਗੱਡੀ ਪਹਿਲੇ ਦੇ ਥਾਂ ਤੇ ਅਸੀਂ ਦੇਖ ਲੈਂਦੇ ਨੇ ਫਿਰ ਸਾਨੂੰ ਪਸੰਦ ਆ ਗਏ ਤੇ ਅਸੀਂ ਲੈ ਲਵਾਂਗੇ ਤੇ ਉਹਨੇ ਕਿਹਾ ਨਹੀਂ ਨਹੀਂ ਤੁਸੀਂ ਨੂੰ ਦੇਖਣ ਆਉਣ ਤੋਂ ਵੀ ਪਹਿਲੇ ਪੈਸੇ ਦੇਣੇ ਪਏਂਗੇ ਫਿਰ ਈ ਦੇਖਣ ਨੂੰ ਆ ਸਕਦੇ ਹੋ।
ਫਿਰ ਇਹ ਤਾਂ ਮਤਲਬ ਸੋਸ਼ਲ ਮੀਡੀਆ ਇੱਕ ਤਰੀਕੇ ਨਾਲ ਫਾਇਦਾ ਵੀ ਦੇ ਰਿਹਾ ਹੈ। ਤੇ ਨੁਕਸਾਨ ਵੀ ਨੇ ਅਗਰ ਆਪਾਂ ਮਿਸਯੂਜ ਕਰਦੇ ਦੁਰ ਵਰਤੋਂ ਕਰਾਂਗੇ ਤੇ
ਉਹ ਤੇ ਹੈ ਹੀ ਹੈ ਉਹ ਤੇ ਹੈ ਉਹ ਤੇ ਬਣੀ ਗੱਲ ਹੈ ਹੈ ਕਿ ਨਹੀਂ ਨਾਲੇ ਕੀ ਹੈ ਪੈਸਾ ਤੇ ਚਲੋ ਛੋਟੇ ਛੋਟੇ ਬੱਚੇ ਵੀ ਅੱਜ ਕੱਲ ਕਮਾ ਰਹੇ ਨੇ ਡਾਂਸ ਕਰਦੇ ਕੁਕਿੰਗ ਕਰਦੇ ਕੀ ਕੀ ਵੀਡੀਓਜ਼ ਬਣਦੇ ਨੇ ਬੱਚੇ ਐਕਟਿੰਗ ਕਰਦੇ ਹੈ ਕੀ ਉਸਦੇ ਨਾਲ ਵੀ ਲੋਕ ਬੱਚੇ ਪੈਸਾ ਕਮਾ ਰਹੇ ਵੱਡੇ ਪੈਸਾ ਕਮਾ ਰਹੇ ਬਜ਼ੁਰਗ ਕਮਾ ਰਹੇ ਕਿਸੇ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈ। ਲੋਕੀ ਲੱਖਾਂ ਰੁਪਏ ਕਮਾ ਰਹੇ ਘਰੇ ਬੈ ਕੇ ਮਹੀਨੇ ਦਾ ਹਾਂਜੀ ਸੋਸ਼ਲ ਮੀਡੀ ਮੀਡੀਆ ਦਾ ਫਾਇਦਾ ਤਾਂ ਹੈ ਲੇਕਿਨ ਲੇਕਿਨ ਨੁਕਸਾਨ ਕਰਨ ਵਾਲੇ ਵੀ ਲੋਕੀ ਬਹੁਤ ਹੈਗੇ ਨੇ
ਹਾਂਜੀ ਬਹੁਤ ਆ ਜਿਵੇਂ ਆ ਹੀ ਆਪਾਂ ਦਿੱਤੀ ਉਦਾਹਰਨ ਜੇ ਫਰੋਡ ਕਰਦੇ ਪਏ ਨੇ ਹੈਨਾ ਹਾਂਜੀ
ਲੋਕਾਂ ਨੂੰ ਪਤਾ ਹੈ ਨਾ ਕਿ ਹੁਣ ਥੋੜਾ ਜਿਹਾ ਫਰੋਡ ਕਰ ਲਈਏ ਪੈਸਾ ਲੈ ਲਈਏ ਤੇ ਕੀ ਹੋਏਗਾ
ਹਾਂਜੀ ਨਾਲੇ ਉਹ ਬਾਅਦ ਚੋਂ ਕਿਤੇ ਹੋਰ ਚਲੇ ਜਾਂਦੇ ਨੇ
ਉਹ ਤਾਂ ਹੈ ਅੱਜ ਕੱਲ ਤੇ ਕਿੰਨੇ ਹੀ ਲੋਕਾਂ ਨੂੰ ਇਹ ਪਤਾ ਹੈ ਕਿ ਜਿਹੜੇ ਬਜ਼ੁਰਗ ਘਰੇ ਕੱਲੇ ਰਹਿ ਰਹੇ ਨੇ ਜਿਨਾਂ ਦੇ ਪੂਰਾ ਪਰਿਵਾਰ ਬਾਹਰ ਹੈਗਾ ਹੈ। ਤੇ ਉਹਨਾਂ ਦੇ ਘਰੇ ਵੀ ਆ ਕੇ ਲੁੱਟ ਲੁੱਟ ਮਾਰ ਕਰਦੇ ਨੇ ਮਾਰ ਦਿੰਦੇ ਨੇ ਪੈਸੇ ਲੈ ਲੈਂਦੇ ਨੇ
ਬਹੁਤ ਬੰਦੇ ਆਉਂਦੇ ਫਿਰ ਅਹ ਫਾਇਰਿੰਗ ਕਰਕੇ ਚਲੇ ਜਾਂਦੇ ਨੇ ਇਹ ਵੀ ਹੈਗਾ
ਉਹ ਤੇ ਹੈ ਹੀ ਹੈ।
ਹਾਂਜੀ ਚਲੋ, ਹਾਂਜੀ ਚਲੋ, ਠੀਕ ਹੈ ਫਿਰ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਠੀਕ ਹੈ। ਚਲੇਗਾ ਚਲੋ ਧਿਆਨ ਰੱਖੋ। ਇਸ ਤਰ੍ਹਾਂ ਹੀ ਕਾਲ ਕਰਦੇ ਰਿਹਾ ਕਰੋ। ਸਾਨੂੰ ਵੀ ਯਾਦ ਕਰਦੇ ਰਿਹਾ ਕਰੋ ਹੈ ਕਿ ਨਹੀਂ।
ਜੀ ਜ਼ਰੂਰ ਕਰਾਂਗੇ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਓਕੇ
ਸਤਿ ਸ਼੍ਰੀ ਅਕਾਲ।
ਹਾਂਜੀ